ਹੈਲੋ,
ਸਤਿ ਸ੍ਰੀ ਅਕਾਲ ਜੀ, ਕੀ ਹਾਂਜੀ ਕੀ ਹਾਲ ਚਾਲ ਐ?
ਵਧੀਆ, ਤੁਸੀਂ ਦੱਸੋ?
ਵਧੀਆ ਜੀ ਵਧੀਆ।
ਹੋਰ ਜੀ ਬਸ ਵਿਹਲੇ ਆ ਲੇਟੇ ਦੇ ਆ ਤੁਸੀਂ ਦੱਸੋ ਕੀ ਕਰ ਰੇ ਔ?
ਬਸ ਮੈਂ ਵੀ ਬੈਠੇ ਹੋਏ ਆ ਐਸ ਇਹ ਟਾਈਮ ਨੀਂਦ ਆਦੀ ਐ ਥੋੜ੍ਹੀ ਜਿਹੀ ਰੋਟੀ। ਰੋਟੀ ਖਾ ਕੇ ਨਾ, ਹਾਂਜੀ।
ਬਸ, ਦੁਪਹਿਰ ਕਰਕੇ ਆ ਜਾਂਦੀ ਐ ਨਾ ਨੀਂਦ ਜੀ।
ਹਾਂ, ਤੇ ਘਰ ਫ੍ਰਰੀ ਹੁੰਦੇ ਔ ਤੁਸੀਂ ਜਾਂ ਕੋਈ ਜੋਬ ਵਗੈਰਾ ਕਰਦੇ ਔ ਕੁਛ ਨੀ।
ਹਾਂਜੀ, ਬਸ ਘਰ ਈ ਫ੍ਰੀ ਹੁਨੀ ਆ।
ਅੱਛਾ ਘਰ ਹੀ ਹੁੰਦੇ ਔ, ਠੀਕ ਐ ਠੀਕ ਐ ਤੇ ਸਟੱਡੀ ਕਿੰਨੀ ਕੁ ਕੀਤੀ ਹੋਈ ਹੈ?
ਸਟੱਡੀ ਮੈਂ ਮਤਲਬ ਹਜੇ ਟਵੈਲਥ ਤੱਕ ਕੀਤੀ ਐ।
ਅੱਛਾ ਜੀ, ਠੀਕ ਐ ਠੀਕ ਐ ਠੀਕ ਐ ਤੇ ਅੱਗੇ। ਅੱਗੇ ਕਰਨੀ ਨੀ?
ਹਾਂਜੀ ਕਰਨੀ ਐ।
ਕਰਨੀ ਐ ਅੱਛਾ ਟਵੈਲਥ ਦੇ ਐਗਜ਼ਾਮ ਦੇ ਦੇਤੇ?
ਹਾਂਜੀ, ਹੁਣੀ ਦਿੱਤੇ ਆ।
ਹੁਣੇ ਦਿੱਤੇ ਰਿਜਲਟ ਤਾਂ ਆ ਗਏ ਮੈਨੂੰ ਲੱਗਦਾ।
ਹਾਂਜੀ-ਹਾਂਜੀ ਆ ਗਿਆ,
ਹੋ ਗਏ ਪਾਸ, ਪਾਸ ਹੋ ਗਏ ਵਧੀਆ ਨੰਬਰ ਆ ਗਏ। ਠੀਕ ਐ ਠੀਕ ਐ ਵਧੀਆ ਗੱਲ ਐ, ਫੇਰ ਅੱਗਿਓਂ ਕੀ ਸੋਚਿਆ ਹੁਣ ਕੀ ਲੈਣਾ।
ਬੀ ਏ।
ਅੱਛਾ ਬੀਏ ਆਰਟਸ ਹੀ ਲੈਣੀ ਸਿੰਪਲ ਨੋਰਮਲ।
ਹਾਂਜੀ ਆਰਟਸ ਚ ਈ ਆਰਟਸ ਹੀ ਕੀਤੇ ਆ ਨਾ ਪਲੱਸ ਵਨ ਪਲੱਸ ਟੂ ਵਿੱਚ।
ਪਲੱਸ ਵਨ ਪਲੱਸ ਟੂ ਵੀ ਆਰਟਸ। 'ਚ ਕੀਤੀ ਤੁਸੀਂ।
ਹਾਂਜੀ!
ਠੀਕ ਹੈ, ਠੀਕ ਹੈ, ਠੀਕ ਹੈ, ਤੇ ਫੇਰ ਅੱਗੇ ਮੈਂ ਤਾਂ ਬੀ ਐੱਸ ਸੀ। ਕੀਤੀ ਹੋਈ ਹੈ। ਮੈਂ ਫੈਸ਼ਨ ਡਿਜ਼ਾਇਨਿੰਗ 'ਚ ਕੀਤੀ ਹੋਈ ਹੈ ਐਫ ਟੀ।
ਅੱਛਾ, ਅੱਛਾ।
ਹਾਂਜੀ, ਹਾਂਜੀ ਬਟ ਮੈਂ ਹੁਣ ਦੋ ਸਾਲ ਹੀ ਹੋਏ ਮੇਰੀ ਮੈਰਿਜ ਨੂੰ। ਤੇ ਹੁਣ ਬਟ ਮੈਂ ਕੋਈ ਜੋਬ ਵਗੈਰਾ ਕੁਛ ਵੀ ਨੀ ਕਰ ਰਹੀ ਘਰ ਹੀ ਆ ਮੈਂ ਫਰੀ।
ਅੱਛਾ
ਮੈਂ ਲੱਭ ਰਹੀ ਸੀ ਵਰਕ ਫਰੋਮ ਹੋਮ ਬਟ ਉਹ ਮਿਲਦਾ ਨੀ ਏ ਮੇਰਾ ਨਾ ਬੇਬੀ ਛੋਟਾ ਹੈ ਬਹੁਤ ਤੇ ਫੇਰ ਬਾਹਰ ਜਾਇਆ ਨੀ ਜਾਣਾ ਮੈਂ ਵਿਆਹ ਤੋਂ ਪਹਿਲੇ ਜੋਬ ਕੀਤੀ ਪਰ ਮੈਂ ਉਹ ਆਪਣੀ ਲਾਈਨ ਚ ਨੀ ਕੀਤੀ ਉਹ ਮੈਂ ਨਾ ਇਦਾਂ ਹੀ ਜਿਵੇਂ ਅ ਐਡਮਿਨ ਚ ਕੀਤੀ ਹੈ ਐਚ ਆਰ ਚ।
ਅੱਛਾ ਜੀ
ਦਸ ਸਾਲ ਹਾਂਜੀ ਉਥੇ ਕੀਤੇ
ਅੱਛਾ ਜੀ
ਸਟੱਡੀ ਤਾਂ ਹਾਂਜੀ ਬਹੁਤ ਜ਼ਰੂਰੀ ਹੈ ਸਟੱਡੀ ਤੋਂ ਬਿਨਾਂ ਜੋਬ ਵੀ ਨੀ ਮਿਲਦੀ ਕੁਛ ਨੀ ਹੁੰਦਾ ਸਟੱਡੀ ਤੋਂ ਬਿਨਾ ਅੱਜ ਕੱਲ ਟੈਂਥ ਮੈਂ ਆਰਟਸ ਹੀ ਲਿੱਤੀ ਸੀ ਸਿੰਪਲ
ਅੱਛਾ ਅੱਛਾ ਠੀਕ ਹੈ
ਜੀ ਹਾਂਜੀ ਉਹਦੇ ਚ ਜਿਹੜੇ ਚੂਜ ਕਰਨੇ ਹੁੰਦੇ ਸਬਜੈਕਟ ਜਿਵੇਂ ਹਿਸਟਰੀ ਲਿੱਤੀ ਹੋਈ ਸੀ ਸੋਸ਼ੋਲੋਜੀ ਲਿੱਤੀ ਹੋਈ ਸੀ ਉਹੀ ਬਸ ਤੇ ਸਿੰਪਲ ਹੀ ਕੀਤੀ ਸੀ ਮੈਂ ਮੈਨੂੰ ਨੀ ਪਤਾ ਸੀ ਕਿ ਮੈਂ ਨਾ ਬੀ ਐਸ ਸੀ ਫੈਸ਼ਨ ਡਿਜ਼ਾਇਨਿੰਗ ਦੀ ਕਰ ਲਉਗੇ ਮੈਨੂੰ ਉਦੋਂ ਬਿਲਕੁਲ ਵੀ ਨੀ ਪਤਾ ਸੀ ਪਲੱਸ ਟੂ ਚ ਉਹ ਤਾਂ ਜਿੱਦਾਂ ਜਿਦਾਂ ਅੱਗੇ ਟਾਈਮ ਨਿਕਲਿਆ ਤੇ ਇਕਦਮ ਮੈਨੂੰ ਨਾ ਜਿਵੇਂ ਕਹਿਲੋ ਕਿਸੇ ਨੇ ਤੇ ਗੱਲ ਗੁੱਲ ਹੋਈ ਹੋਉਗੀ ਤੇ ਪਤਾ ਲੱਗਿਆ ਵੀ ਹਾਂ ਇਹ ਚੀਜ਼ ਵੀ ਵਧੀਆ ਹੈ ਫੈਸ਼ਨ ਡਿਜ਼ਾਇਨਿੰਗ ਵੀ ਕਰ ਤਾ ਲਿ ਲਿਤੀ ਬਟ ਮੈਂ ਉਹਦੇ ਚ ਅੱਗੇ ਨਹੀਂ ਜਾ ਪਾਈ ਨਾ ਜੋਬ ਚ ਕੀਤੀ ਮੈਂ ਇੱਕ ਵਾਰ ਜੋਬ ਉਹਦੇ ਚ ਫੈਕਟਰੀ ਚ ਤੇ ਉਹ ਤੋਂ ਬਾਅਦ ਫੇਰ ਛੱਡ ਤੀ ਉਹ ਤੋਂ ਬਾਅਦ ਮੈਂ ਕੀਤੀ ਹੀ ਨਹੀਂ ਫਿਰ ਜੋਬ ਉਸ ਲਾਈਨ 'ਚ
ਅੱਛਾ ਅੱਛਾ
ਹਾਂਜੀ ਹਾਂਜੀ ਹੁਣ ਵੀ ਮੈਨੂੰ ਫਰਾਰੀ ਸੀਗੀ ਫੈਕਟਰੀ ਚੋਂ ਮਤਲਬ ਉੱਥੇ ਇਕ ਅਹ ਕਾਫ਼ੀ ਮੈਨੂੰ ਲੱਗਦਾ ਚੀਜ਼ਾਂ ਬਣਦੀਆਂ ਸੀ ਬਟ ਹੁਣ ਮੇਰਾ ਬੇਬੀ ਬਹੁਤ ਛੋਟਾ ਜਾਇਆ ਨਹੀਂ ਜਾਣਾ ਹਾਲੇ ਮੇਰੇ ਤੋਂ
ਹਾਂਜੀ ਹਾਂਜੀ ਸਹੀ ਗੱਲ ਏ
ਤੇ ਤੁਸੀਂ ਏਦਾਂ ਹੀ ਕਦੇ ਕਿਥੇ ਅਹ ਬਸ ਆ ਸੀ ਕਰਨੀ ਹੈ ਜਾਂ ਕੁਛ ਡਿਪਲੋਮਾ ਵਗੈਰਾ ਕੋਈ ਬੜੇ ਕੋਰਸ ਵੀ ਹੈਗੇ ਆ ਆਰਟਸ ਵਾਲਿਆਂ ਨੂੰ ਜੋਬ ਤਾਂ ਚਲੋ ਮਿਲ ਜਾਂਦੀ ਹੈ ਬਟ ਅੱਜ ਕੱਲ ਅਕਾਊਂਟ ਜਾਂ ਹਨਾ ਕਿੰਨੇ ਚੱਲੇ ਹੋਏ ਡਿਪਲੋਮੇ ਈ ਬਹੁਤ ਹੈ ਕੰਪਿਊਟਰ ਤੇ ਆਈ ਟੀ ਦੇ
ਹਾਂ ਮੈਂ ਵੀ ਬਸ ਬੁਟੀਕ ਵਗੈਰਾ ਦਾ ਹੀ ਕਰਾਂਗੀ ਅੱਗੇ
ਅੱਛਾ ਜੀ ਬੁਟੀਕ ਹੀ ਕਰੋਗੇ ਹਾਂ ਫੇਰ ਉਹ ਸਿਲਾਈ ਸਲੂਈ ਸਿੱਖਦੇ ਹੋਵੋਗੇ ਕਿਆ ਸਿੱਖਣੀ ਹਾਲੇ ਸ਼ੁਰੂ ਕਰਨੇ
ਕਰਨੀ ਹੈ ਸ਼ੁਰੂ ਹੁਣ ਟਵੈਲਥ ਹੋ ਗਈ ਨਾ ਹੁਨ ਕਰਾਂਗੀ
ਹਾਂਜੀ ਹਾਂਜੀ ਉਹ ਜ਼ਿਆਦਾ ਉਹ ਵੀ ਵਧੀਆ ਹੈ ਕੰਮ ਤਾਂ ਉਹ ਵੀ ਬਹੁਤ ਬਹੁਤ ਵਧੀਆ ਹਾਂਜੀ ਘਰ ਦੀ ਸਿਲਾਈ ਕਰਲੋ ਚਾਹੇ ਬੁਟੀਕ ਖੋਲ ਲੋ ਆਪਣਾ ਜਿੱਦਾਂ ਮਰਜ਼ੀ ਕਰ ਲੋ ਤੁਹਾਡੀ ਮਰਜ਼ੀ ਜਿੱਦਾਂ ਹਨਾ ਹੱਥ ਪੈਂਦਾ ਪੈਸਿਆਂ ਦਾ ਜਾਂ ਜਿੱਦਾਂ,
ਹਾਂਜੀ।
ਪਹਿਲੇ ਸਟਾਰਟਿੰਗ ਤੁਸੀਂ ਘਰ ਤੋਂ ਕਰ ਸਕਦੇ ਹੋ ਹਨਾ ਫੇਰ ਬਾਅਦ ਚੋਂ ਬੁਟੀਕ ਖੋਲ ਲਵੇ ਬੰਦਾ, ਜਿੱਦਾਂ ਜਿੱਦਾਂ ਕੰਮ ਚੱਲਣ ਲੱਗ ਜਾਂਦਾ। ਉਹ ਵੀ ਵਧੀਆ, ਕੰਮ ਤਾਂ ਕਿਉਂਕਿ ਇਹ ਕੰਮ ਏਦਾਂ ਦੇ ਹੈ ਜਿਹੜੇ ਰੁਕਣ ਵਾਲੇ ਨਹੀ ਹੈਗੇ।
ਹਾਂਜੀ, ਹਾਂਜੀ।
ਹਾਂਜੀ, ਹਾਂਜੀ।
ਬਸ ਫਿਰ ਹੋਰ ਪਾਰਲਰ ਦਾ ਵੀ ਸੋਚੇ ਦਾ,
ਅੱਛਾ ਜੀ। ਪਾਰਲਰ ਦਾ ਵੀ ਬਹੁਤ, ਵਧੀਆ ਕੰਮ ਹੈ ਦੋਨੋ ਇੱਹਦਾਂ ਦੇ ਕੰਮ ਹੈ ਜਿਹੜੇ ਕਿ ਹਮੇਸ਼ਾ ਚੱਲਦੇ ਹੀ ਰਹਣੇ ਹੈ। ਪਾਰਲਰ ਦਾ ਵੀ ਕੋਈ ਹੁਣ ਛੁੱਟੀਆਂ ਹੁਣ ਤੁਹਾਨੂੰ ਕਿੰਨਾ ਕਦੋਂ ਤੁਸੀਂ ਅ ਕੋਲਜ ਸ਼ੁਰੂ ਕਰਨਾ।
ਜੁਲਾਈ ਤੋਂ ਬਸ ਇਹ ਹੁਣ ਜੁਲਾਈ ਚ ਨਾ ਮਤਲਬ ਉਹ ਆਂਦੀ ਏ। ਜਿਵੇਂ ਮਾਰਕਸ਼ੀਟ ਆਏਗੀ। ਮਤਲਬ ਇੱਕ ਸ਼ੀਟ ਸਾਡੇ ਲਿਸਟ ਜਿਹੜੀ ਲਿਸਟ ਚ ਨਾਮ ਆਏਗਾ। ਉਹੀ ਤਾਂ ਹੀ ਤਾ ਪਤਾ ਲੱਗੇ ਗਾ ਕਿ ਕਦੋਂ ਤੋਂ ਜਾਣਾ ਅਸੀ ਕੋਲੇਜ,
ਓਕੇ ਤੇ ਕੋਲੇਜ ਐਡਮਿਸ਼ਨ ਕਿਹੜੀ ਕਰਵਾ ਕਰਵਾ ਲਈ ਏ ਯਾ ਕਰਵਾਣੀ ਏ ਹਲੇ,
ਹਾਂਜੀ, ਹਾਂਜੀ
ਕਰਵਾ ਲੀ ਏ,
ਰਜਿਸਟ੍ਰੇਸ਼ਨ ਹੋ ਗਿਆ ਐਡਮਿਸ਼ਨ ਬਾਅਦ ਵਿੱਚ ਹੀ ਹੋਏਗਾ ਜਦੋਂ ਲਿਸਟ,
ਜਦੋਂ ਅੱਛਾ, ਅੱਛਾ, ਅੱਛਾ ਅੱਛਾ ਠੀਕ ਹੈ ਬਸ ਫੇਰ, ਹੁਣ ਤਾਂ ਫੇਰ ਛੁੱਟੀਆਂ ਹੋਣੀਆਂ ਨੇ ਹਨਾ ਹੁਣ ਤਾਂ ਜਦੋਂ ਛੁੱਟੀਆਂ ਹੋ ਗਈਆਂ। ਫ਼ੇਰ ਈ ਕੁਛ ਸਿੱਖਨ ਲੱਗੋਗੇ।
ਹਾਂਜੀ-ਹਾਂਜੀ, ਨਈ ਵੈਸੇ ਹੋਜੇਗਾ ਜਿਵੇਂ ਥੋੜੇ ਟਾਈਮ ਵੀ ਮਤਲਬ ਕੋਲੇਜ ਛੁੱਟੀ ਤੇ ਹੋ ਈ ਜਾਂਦੀ ਜਲਦੀ, ਫੇਰ ਓਦਰੋਂ ਆ ਕੇ ਆਪਨਾ ਥੋੜਾ ਜਾ ਕਰ ਲੋ।
ਹਾਂ ਐ ਵੀ ਠੀਕ ਐ, ਅ ਜਿਵੇਂ ਥੋੜਾ ਜਾ ਓਥੇ ਚੱਲਜੋ ਹਨਾ ਅ ਸ਼ਾਮ ਕ ਵੇਲੇ ਘੰਟਾ ਜਾਂ ਡੇਢ ਘੰਟਾ ਬੋਤ ਹੁੰਦੈ। ਜੇ ਸਟਾਟਿੰਗ ਕਰਨੀ ਐ ਤੇ ਫੇਰ ਓਥੇ ਕਿੱਥੇ ਓਥੇ ਘਰ ਦੇ ਕੋਲ ਈ ਸਿੱਖੋਗੇ ਕਿਤੇ।
ਹਾਂਜੀ ਘਰ ਦੇ ਕੋਲ ਈ ਦੇਖਾਂਗੀ ਮਤਲਬ ਜਾਦਾ ਦੂਰ ਵੀ ਨਾ ਹੋਏ ਨਾ ਮਤਲਬ।
ਹਾਂ ਆਨ ਜਾਨ ਦਾ ਵੀ ਹਾਂਜੀ-ਹਾਂਜੀ ਤੇ ਤੁਸੀਂ ਕਿੱਦਰ ਤਾਡਾ ਕਿੱਦਰ ਰੈਂਦੇ ਓਂ।
ਪੰਜਾਬ
ਨਈਂ ਕੇੜੀ ਜਗਾ
ਪੰਜਾਬ ਵਿੱਚ ਅਸੀਂ ਮਤਲਬ ਰੈਂਨੇ ਆਂ, ਲੁਧਿਆਣਾ
ਅੱਛਾ ਲੁਧਿਆਣਾ ਮੈਂ ਵੀ ਲੁਧਿਆਣੇ ਤੋਂ ਈ ਬੋਲ ਰਈ ਆਂ ਨਾ।
ਅੱਛਾ ਜੀ।
ਹਾਂਜੀ-ਹਾਂਜੀ-ਹਾਂਜੀ। ਅੱਛਾ, ਹੋਰ ਬਸ ਹੋਰ ਸਨਾਓ ਸਟੱਡੀ, ਸਬ ਠੀਕ ਠਾਕ ਸਟੱਡੀ ਬਾਰੇ ਤਾਨੂੰ ਵਦੀਆ ਲੱਗਦਾ ਪੜਨਾ ਕੇ ਨਈਂ ਲੱਗਦਾ।
ਹਾਂਜੀ ਅੱਛਾ ਲੱਗਦੈ ਜਿਵੇਂ ਮੈਨੂੰ ਮਤਲਬ ਜਿਵੇਂ ਮੇਰੇ ਕੋਲ ਪਲੱਸ ਟੂ ਵਿੱਚ ਆਰਟਸ ਦੇ ਵਿੱਚ ਜਿਵੇਂ ਮੇਰੇ ਕੋਲ ਪੋਲੀਟੀਕਲ ਸਾਇੰਸ ਐ। ਤੇ ਮੈਨੂੰ ਓ ਜਾਦਾ ਅੱਛੀ ਲੱਗਦੀ ਏ ਬੈਟਰ ਲੱਗਦੀ ਏ ਪੜਨੇ ਵਿੱਚ।
ਤਾਂ ਹੋਮ ਸਾਇੰਸ ਵੀ ਲਿੱਤੀ ਹੁੰਦੀ ਐ ਓ ਓਥੇ ਨਾ ਓ ਲੈ ਕੇ ਜਾਂਦੇ ਐ ਸਿਲੰਡਰ ਸੁਲੰਡਰ ਆਪਨੇ ਪੇਪ ਪਰ ਵੇਲੇ ਵੀ।
ਅੱਛਾ
ਹਾਂਜੀ ਹੋਮ ਸਾਇੰਸ ਜਿਵੇਂ ਰੋਟੀ ਰੂਟੀ ਦਾ ਕੰਮ ਖਾਣਾ ਬਣਾਣਾ ਇਹ ਇੱਕ ਪੇਪਰ ਚ ਵੀ ਨੂੰ ਟੈਸਟ ਹੁੰਦੇ ਅੱਛਾ ਤੇ ਜਿਹੜੀ ਤੁਸੀਂ ਲਿੱਤੀ ਹੋਈ ਉਹਦੇ ਚ ਕੀ ਹੁੰਦੈ
ਪੋਲੀਟੀਕਲ ਸਾਇੰਸ ਵਿੱਚ ਇਹ ਚੀਜ਼ ਹੋੰਦੀ ਕਿ ਸਾਡੇ ਸਰਕਾਰ ਦੇ ਬਾਰੇ ਦੱਸਦੇ ਨੇ ਕਿ ਕਿਵੇਂ ਕਿਵੇਂ ਕਾਨੂੰਨ ਹੋਏ ਨੇ ਕਿਵੇਂ ਕਿਵੇਂ ਯੁੱਧ ਹੋਏ ਸੀ ਕਿਵੇਂ ਸਾਡਾ ਭਾਰਤ ਮਤਲਬ ਆਜ਼ਾਦ ਹੋਇਆ ਹੈ ਕਿਵੇਂ ਉਹਨਾਂ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿੱਚ ਕਿੰਨੀ ਲੜਾਈਆਂ ਹੋਈਆਂ ਨੇ ਕਿੰਨੀ ਵਾਰ ਹੋਈਆਂ ਨੇ ਮਤਲਬ ਕਿਹੜਾ ਹਾਂਜੀ ਕਿਹੜਾ ਰਾਸ਼ਟਰਪਤੀ ਰੈ ਚੁੱਕਿਆ ਸਭ ਤੋਂ ਪੈਲਾਂ ਕੌਣ ਸੀ ਹੁਣ ਤੱਕ ਕਿੰਨੇ ਰਾਸ਼ਟਰਪਤੀ ਬਣ ਚੁੱਕੇ ਨੇ ਕਿੰਨੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ
ਅੱਛਾ ਜੀ ਇਹ ਚੀਜ਼ਾਂ ਆਂਦੀਆਂ ਸਹੀ ਗੱਲ ਫੇਰ ਤਾਂ ਠੀਕ ਠੀਕ ਹੈ ਨੌਲੇਜ ਮਤਲਬ ਜੀ ਕੇ ਕਹਿ ਲੋ ਹਨਾ ਜਨਰਲ ਨੌਲੇਜ ਕਹਿ ਲੋ ਚਾਹੇ ਉਹ ਚੀਜ਼ ਹੈ
ਮਤਲਬ ਪੂਰੇ
ਤੇ ਇਹ ਤੋਂ ਇਲਾਵਾ ਹੋਰ ਸਬਜੈਕਟ ਕਿਹੜਾ ਰੱਖਿਆ ਹੋਇਆ ਤੁਸੀਂ ਹੋਰ ਕੀ ਲਿੱਤਾ ਸੀ ਨਾਲ
ਹਿਸਟਰੀ
ਹਿਸਟਰੀ ਤਾਂ ਮੈਂ ਵੀ ਲਿੱਤੀ ਹੋਈ ਸੀ ਉਹ ਮੈਨੂੰ ਨਾ ਕਈਆਂ ਨੂੰ ਬੱਚਿਆਂ ਨੂੰ ਯਾਦ ਹੀ ਨਹੀਂ ਹੁੰਦੀ ਬਟ ਮੈਨੂੰ ਯਾਦ ਏ। ਨਹੀਂ ਹੁੰਦੀ ਸੀ ਨਾ ਕਿਉਂਕਿ ਉਹਦੇ ਚ ਨੰਬਰ ਬਹੁਤ ਹੁੰਦੇ ਆ ਜਿਵੇਂ ਸੰਨ ਸੁਨ ਬੋਤ ਹੁੰਦੇ ਆ।
ਹਾਂ ਉਹਦੇ ਚ ਫਿਰ ਹਾਂ ਮਤਲਬ ਪੋਲੀਟੀਕਲ ਸਾਇੰਸ ਵਿੱਚ। ਤੇ ਕੁੱਝ ਜਿਆਦਾ ਹੀ ਹੁੰਦੇ ਨੇ ਕਿਉਂਕਿ ਉਹਦੇ ਸਾਰਾ ਧਿਆਨ ਰੱਖਣਾ ਪੈਂਦਾ ਨੇ ਕਿ ਐ ਵਾਲੇ ਸੰਨ ਵਿੱਚ ਐ ਲੜਾਈ ਹੋਈ ਸੀ। ਕਿ ਐ ਵਾਲੇ ਸੰਨ ਚ ਐ ਵਲਾ ਹਾਂ ਮਤਲਬ ਐ ਵਾਲੇ ਸੰਨ ਚ ਚੁਨਾਵ ਹੋਇਆ ਸੀ। ਐਵੇ‍‍, ਐਵੇਂ ਕਰਕੇ ਕੋਈ ਜਿੱਤਿਆ ਐਵੇ, ਐਵੇਂ ਮਤਲਬ ਸਭ ਕੁੱਛ ਧਿਆਨ ਰੱਖਣਾ ਪੈਂਦਾ।
ਹਿਸਟਰੀ ਵੀ ਤਾਂ ਸੇਮ ਹੀ ਏਦਾਂ ਹੀ ਹੈ ਪਰ ਉਹ ਕਈ ਬੱਚਿਆਂ ਨੂੰ ਯਾਦ ਹੀ ਨਹੀਂ ਹੁੰਦੀ ਹਨਾ। ਮੈਨੂੰ ਪਰ ਬੋਤ ਬੋਤ ਵਧੀਆ ਲੱਗਦੀ ਜੋ ਉਹ ਇੰਨੇ, ਇੰਨੇ ਲੰਬੇ ਲੈਕਚਰ ਲਿਖਣੇ ਉੱਥੇ ਯਾਦ ਕਰਨੇ ਲੜਾਈਆਂ ਦੇ ਕਿਵੇਂ ਲੜਾਈਆਂ ਹੋਈਆਂ ਕਿਵੇਂ ਹਨਾ ਕੀ ਹੁੰਦਾ ਸੀ।
ਹਾਂਜੀ।
ਸਾਰਾ ਉਹ ਪਿਛਲਾ ਸਾਰਾ ਹੋ ਜਾਂਦਾ ਪਤਾ ਲੱਗ ਜਾਂਦਾ ਸੀ। ਜਿਵੇਂ ਹੁਣ ਹਾਂ ਅੰਮ੍ਰਿਤਸਰ ਚ ਨਾ ਜਲਿਆਂ ਵਾਲੇ ਬਾਗ ਦਾ ਕਿੰਨੀ ਚੀਜ਼ ਕਿਦਾਂ ਦੀਆਂ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ ਉੱਥੋਂ ਪਤਾ ਲੱਗਦੀਆਂ।
ਹਾਂਜੀ।
ਹਾਂ ਅੱਛਾ ਉਹ ਵੀ ਏਦਾਂ ਹੀ ਆ ਪੋਲੀਟੀਕਲ ਸਾਇੰਸ ਵੀ
ਹਾਂਜੀ ਉਹਦੇ ਚ ਪਰ ਜ਼ਿਆਦਾ ਆਉਂਦੇ ਨੇ ਕਿ ਕਿ ਉਹਦੇ ਚ ਹਰ ਕੋਸ਼ ਚਨ ਇਸ ਤੁਹਾਨੂੰ ਮਤਲਬ ਐਵੇਂ ਯਾਦ ਕਰਨਾ ਪਏਗਾ।
ਹਾਂ।
ਮਤਲਬ ਉਹਦੇ ਚ ਨਾ ਹਰ ਕੁਸ਼ ਚ ਨ ਚ ਹੁੰਦੇ ਨੇ ਕਿ ਬਈ ਹਰ ਕੋਸ਼ਨ ਵਿੱਚ ਮਤਲਬ ਸਾਨੂੰ ਸੰਨ ਯਾਦ ਕਰਨੇ ਪੈਂਦੇ ਨੇ ਉਹਦੇ ਸੰਨ
ਤੇ ਫੇਿਰ ਹਨਾ ਭੁੱਲ ਜਾਂਦਾ ਹੋਏਗਾ ਬੰਦਾ ਕਿਤੇ
ਹਾਂ ਮਤਲਬ ਥੋੜਾ ਜਿਹਾ ਭੁੱਲ ਜਾਂਦਾ ਕੰਨਫਿਊਜਨ ਹੋ ਜਾਂਦੀ ਹੈ ਨਾ ਫਿਰ ਇਸ ਕਰਕੇ ਬੜਾ ਧਿਆਨ ਨੂੰ ਰੱਖਣਾ ਪੈਂਦਾ। ਈਜ਼ੀ ਵੀ ਹੈ ਅਗਰ ਉਹਨੂੰ ਅਗਰ ਅਸੀਂ ਸਮਝ ਕੇ ਪੜ੍ਹੀਏ ਤਾਂ ਬਹੁਤ ਜ਼ਿਆਦਾ ਈਜ਼ੀ ਹੈ ਕਿਉਂਕਿ ਨੋਰਮਲ ਮਲਬ ਕੀ ਗੱਲ ਹੁੰਦੀ ਹੈ ਕਿ ਜਿਵੇਂ ਨੋਰਮਲ ਯਾਦ ਕਰਨਾ ਕਿ ਜਿਵੇਂ ਇੱਕ ਵਾਰ ਅਗਰ ਮੈਡਮ ਨੇ ਸਮਝਾ ਵੀ ਦਿੱਤਾ ਨਾ ਤਾਂ ਨੋਰਮਲ ਇਹ ਕਿ ਵੀ ਹਾਂ ਐਵੇਂ ਹੋਈ ਸੀ ਲੜਾਈ ਬਸ
ਬਸ ਹਾਂਜੀ ਹਾਂਜੀ ਉਹ ਚ ਸਿਰਫ਼ ਇੱਕੋ ਹੀ ਕੰਮ ਔਖਾ ਉਹ ਜਿਹੜੇ ਉਹ ਯਾਦ ਕਰਨੇ ਨਾ ਸੰਨ ਡੇਟਾਂ ਯਾਦ ਰੱਖਣੀਆਂ ਉਹ ਥੋੜ੍ਹਾ ਜਿਹਾ ਔਖਾ। ਬਾਕੀ ਤਾਂ ਔਰ ਕੋਈ ਚੱਕਰ ਹੀ ਨਹੀਂ ਹੈਗਾ ਬਾ ਕਿ ਤੇ ਹੋਰ ਸਾਰਾ ਆਪੇ ਨੋਰਮਲ ਇੱਕ ਵਾਰ ਸਮਝਣ ਤੇ ਯਾਦ ਹੋ ਜਾਂਦਾ।
ਹਾਂਜੀ- ਹਾਂਜੀ। ਬਾਕੀ ਤਾਂ ਟੀਚਰ ਸਮਝਾ ਦਿੰਦੇ ਨੇ ਨਾ ਤਾਂਹੀ ਮਤਲਬ ਅਗਰ ਅਸੀਂ ਧਿਆਨ ਨਾਲ ਸੁਣੇ ਟੀ ਚਿਰ ਦੀ ਗੱਲ ਤੇ ਜਲਦੀ ਆਦ ਜਾਂਦਾ।
ਤੇ ਅੱਗੇ ਉਹ ਬੀਏ 'ਚ ਵੀ ਇਹੀ ਸਬਜੈਕਟ ਰੱਖੋਗੇ?
ਹਾਂਜੀ ਮਤਲਬ ਉਹ ਤਾਂ ਸਾਡੇ ਉੱਪਰ ਡਿਪੈਂਡ ਕਰਦਾ ਨਾ ਕਿ ਅਸੀਂ ਉੱਧਰ ਜਾ ਕੇ ਦੇਖਾਂਗੇ ਪਹਿਲੇ ਕੀ ਕੀ ਲੈਣਾ ਅਸੀਂ।
ਹਾਂਜੀ ਹਾਂਜੀ ਹਾਂਜੀ ਅੱਛਾ ਹਾਲੇ ਡਿਸਾਈਡ ਕਰਨੇ ਆ ਸਬਜੈਕਟ ਹਨਾ।
ਹ ਹਾਂਜੀ।
ਅੱਛਾ।
ਬਸ ਅ ਡਿਸਾਈਡ ਕਰਾਂਗੇ ਹੁਣ ਜਦੋਂ ਜਾਵਾਂਗੇ ਕੋਲੇਜ
ਹਾਂਜੀ ਹਾਂਜੀ ਹਾਂਜੀ ਉਹ ਤਾਂ ਫੇਰ ਸਹੀ ਹੈ ਅੱਛਾ ਬੀ ਏ ਇਹ 'ਚ ਵੀ ਹਿਸਟਰੀ ਵਗੈਰਾ ਤਾਂ ਹੁੰਦੀ ਹੀ ਹੋਣੀ ਆ ਕਿਉਂਕਿ ਮੈਂ ਬੀਏ ਵਾਲੀ ਲਾਈਨ 'ਚ ਫੜੀ ਨੀ ਨਾ ਮੈਂ ਤਾ ਬੀ ਐੱਸੀ ਕੀਤੀ ਨਾ।
ਸਾਡੀ ਮੈਡਮ ਨੇ ਦੱਸਿਆ ਸੀਗਾ ਕਿ ਬਈ ਅਗਰ ਬੀ ਏ 'ਚ ਵੀ ਤੁਹਾਨੂੰ ਹਿਸਟਰੀ 'ਚ ਹੈ ਜੋ ਮੈਂ ਕੌਸ਼ਨਸ ਵਗੈਰਾ ਯਾਦ ਕਰਵਾ ਰਹੇ ਜਾਂ ਮੈਪ ਕਰਵਾਏ ਨੇ ਮੈਮ ਨੇ ਮੈਮ ਕਹਿੰਦੇ ਉਹ ਅੱਗ ਅੱਗੇ ਜਾ ਕੇ ਤੁਹਾਨੂੰ ਬਹੁਤ ਆਸਾਨੀ ਹੋ ਜਏਗੀ ਇਹੀਓ ਸਭ ਕੁਛ ਆਏਗਾ ਬਸ ਥੋੜ੍ਹਾ ਜਿਹਾ ਲੈਂਥੀ ਹੋ ਜਾਏਗਾ ਹੋਰ।
ਬਸ ਬਸ ਬਸ ਫਿਰ ਤਾਂ ਨਹੀ
ਹਾਂਜੀ।
ਹਾਂ।
ਬਸ ਇਹੀ ਹੁੰਦੀ ਸਟੱਡੀ 'ਚ ਚਲੋ ਠੀਕ ਹੈ ਹਾਂਜੀ।
ਹਾਂਜੀ ਜੀ ਠੀਕ ਹੈ ਜੀ ਓਕੇ।
ਠੀਕ ਸਸ਼੍ਰੀ ਅਕਾਲ।
ਸਸ਼੍ਰੀ ਅਕਾਲ ਜੀ ਸਸ਼੍ਰੀ ਅਕਾਲ।